ਹੈਲੋ, ਸਸ ਰੀ ਕਾਲ ਜੀ। ਹਾਂ, ਵਧੀਆ ਵਧੀਆ, ਤੁਸੀਂ ਸੁਣਾਓ। ਠੀਕ ਹੋ।
ਹਾਂਜੀ।
ਤੁਸੀਂ ਤੁਹਾਡੇ ਨਾਲ ਗੱਲ ਹੀ ਨੀ ਹੋਈ ਮੇਰੀ।
ਸੰਡੇ ਆ ਨਾ ਫਿਰ ਪਤਾ ਲੱਗ ਜਾਂਦਾ। ਸੰਡੇ ਆ ਇਕੱਠੇ ਕੱਪੜੇ ਧੋਣੇ ਆ।
ਹਾਂਜੀ।
ਸਹੀ ਗੱਲ ਏ। ਸਾਡੇ ਵੈਸੇ ਤਾਂ ਕੱਪੜੇ ਧੁਲਦੇ ਹੁੰਦੇ, ਅੱਛਾ ਜੀ। ਸੰਡੇ ਨੂੰ ਕੱਪੜੇ ਕੱਪੜੇ ਧੂਲਦੇ ਨੇ ਪਰ ਧੁਲਦੇ ਡੇਲੀ ਮੇਰੇ ਉੱਥੇ ਪੇਕੇ ਸੋਹੁਰੇ ਘਰ। ਪੇਕੇ ਘਰ ਵਿੱਚ ਹਫ਼ਤੇ ਬਾਦ ਲੱਗਦੀ ਮਸ਼ੀਨ।
ਮੈਂ ਤੇ ਹੁਨ ਲਗਾਈ ਮਸ਼ੀਨ, ਮੈ ਕਿਹਾ ਮਮੀ ਹੈ ਨੀ। ਲਗਾਵਾਂ ਹੁਨ ਮੰਮੀ ਮਨਾ ਕਰਦੀ ਆ ਨਾ ਨਾਲ ਇਹ ਕਰ
ਅੱਛਾ।
ਉਹਨੂੰ ਮੈਂ ਕਿਹਾ, ਮੈਂ ਆਪ ਧੋ ਲਾਂਗੀ।
ਮੈਂ ਆਪੇ ਧੋ ਲਾਂਗੀ ਫਿਰਕੀ ਕਰਨੀ ਆ ਹਾਂ।
ਬਸ ਫੇਰ ਮੈਂ ਕਿਹਾ ਮੰਮੀ ਨੇ ਆਣਾ ਕੋਈ ਨੀ, ਹਜੇ ਪੰਜ ਵਜੇ ਆਣਗੇ।
ਹਾਂ। ਸਹੀ ਗਲ ਏ, ਮਾਂ ਦਾ। ਕੰਮ ਹਲਕਾ ਹੋਜੇਗਾ।
ਹੋਰ। ਬੋਲਗੇ ਤਾਂ ਸਹੀ ਨਾ। ਕਿ ਕੋਈ ਤਾਂ ਕੰਮ ਕੀਤਾ ਹੈ। ਘਰ ਬਹਿ ਕੇ
ਸਹੀ ਗੱਲ ਪੇਲਹ ਬਹਿ ਕੇ ਸਹੀ ਗੱਲ ਕੀਤਾ
ਫੋਨ ਤੈਨ ਚਲਾੈ ਨਾ ਸਾਰੀ ਦਿਹਾੜ
ਹਾਂ ਸਹੀ ਗੱਲ ਹੈ। ਸਹੀ
ਸਾਰੀ ਦਿਆੜ ਹੁਣ ਚਲਾ ਗੇ ਸਾਰੀ ਇਥਿਆੜ ਇੱਕ ਤੂ ਇੱਕ ਤੇਰਾ ਹੁਣੇ
ਹੋਰ ਦੱਸੋ
ਬਸ ਵਧੀਆ
ਅਛ ਉਹ ਤੁਸੀਂ ਪੁੱਛਿਆ ਸੀ ਫਿਰ ਕੱਲ ਉਹਦਾ ਤੁਹਾਨੂੰ ਮੈਂ ਕਿਹਾ ਸੀ ਨਾ ਉਹਦਾ ਛੂਟ ਦਾ ਪੁੱਛਣਾ
ਕੀ ਜਾਓਗੇ ਨਾ ਤਾਂ ਹੀ ਗੱਲ ਕਰ ਲੈਣਾ ਵੈਸਤ ਲੈ ਲੈਣਗੇ
ਅੱਛਾ ਹੋ ਜਾਏਗਾ। ਅੱਛਾ, ਬਸ ਮੈ ਪੜ੍ਹਾਈ ਦੇ ਨਾਲ- ਨਾਲ ਨਾ ਬੱਚਾ ਫਿਰ ਹੋਰ ਵੀ ਕੰਮ ਕਰ ਲੇ ਨਾ
ਹਾਂ ਸ਼ਾਮ ਦਾ ਹੀ ਟਾਈਮ ਹੋਏਗਾ ਸ਼ਾਇਦ ਚਾਰ ਤੋਂ ਪੰਜ ਐਵੀ
ਅੱਛਾ- ਅੱਛਾ ਠੀਕ ਏ
ਫਿਰ ਤਾਂ ਠੀਕ ਹੀ ਹੈ, ਟਾਈਮ
ਹਾਂ ਸਕੂਲ ਵੀ ਨਾਲ ਏ
ਹੋਰ ਤੁਸੀਂ ਕੀ ਕਰ ਰਹੇ ਸੀ।
ਬਸ ਉਹਨੇ ਰੋਟੀ ਰੁਟੀ ਖਾਧੀ ਸੀ ਵਿਹਲੇ ਹੋਈ ਸੀ।
ਇਸ ਟਾਈਮ
ਹਾਂ ਲੇਟ ਹੋ ਗਈ ਰੋਟੀ ਨੂੰ,
ਬਸ, ਹੋਰ, ਤੁਸੀਂ ਖਾਂਦੇ ਹੋ ਬਜ਼ਾਰੋ ਫਾਸਟ ਫੂਡ
ਜੀ, ਬਿਮਾਰ ਹੋ ਜਾਂਦਾ ਬੰਦਾ ਖਾ ਕੇ ਫਿਰ ਕੀ ਕਰੀਏ ਮੂੰਹ ਨੂੰ ਸਵਾਦ ਵੀ ਚਾਹੀਦਾ ਕਈ ਵਾਰੀ ਵੀ ਖਾਂਦੇ ਹਾਂ ਅਸੀਂ ਹਫਤੇ 'ਚ ਇੱਕ ਵਾਰੀ। ਚਾਹੀਦਾ ਹੈ। ਅਸੀਂ ਤਾਂ ਘਰ ਦੀ ਘਰ ਹੀ ਕਸਟੜ ਬਣਾਉਦੇ ਹਾਂ। ਜਦੋਂ ਚੀਜ਼ ਹੋ ਸਕੇ ਘਰ ਦੀ ਚੀਜ਼ ਬਣਾ ਕੇ ਬੱਚਿਆਂ ਨੂੰ ਵੀ ਘਰ ਦੀ ਚੀਜ਼ ਬਣਾ ਕੇ ਦਈ ਦਾ ਆਪ ਵੀ ਖਾਈ ਦਾ।
ਪਰ ਬਜ਼ਾਰ ਦਾ ਬਜ਼ਾਰ ਦਾ ਹੀ ਹੁੰਦਾ ਹੈ।
ਸਹੀ ਗੱਲ ਬਜ਼ਾਰ ਦਾ ਬਜ਼ਾਰ ਵਰਗਾ ਪਰ ਉਹੀ ਹੈ ਨਾ ਕਿ ਜ਼ਿਆਦਾ ਖਾਣਾ ਵੀ ਸਿਹਤ ਵਾਸਤੇ ਅੱਛਾ ਨਹੀਂ ਵੀ ਐਨਾ। ਹਾਂ, ਬਿਮਾਰੀਆਂ ਫੇਰ ਡਾਕਟਰਾਂ ਕੋਲ ਜਾਓ।
ਇੰਨੇ ਤਾਂ ਵੈਸੇ ਹੀ ਲੱਗ ਨੇ।
ਹੈ।
ਇੰਨੇ ਤੇ ਜਿੰਨਾ ਦਾ ਫਸ, ਹੁਣ ਨੀ ਆਉਂਦਾ।
ਆਹ ਜਿਹੜੇ ਦਵਾਈਆਂ ਦੇ ਪੈਕਟ ਹੋਰ, ਪਤਾ ਕਿ ਕਹਿੰਦੇ ਨੇ ਇੱਕ ਵਾਰੀ ਮੇਰਾ ਬੇਟੇ ਨੂੰ ਮੈਂ ਬੇਟੇ ਨੂੰ ਫੜਾ ਆਈ ਸੀ ਰਿਪੋਰਟਾਂ, ਦੋ ਦਿਨ ਹਾਏ ਲਗਾਤਾ ਖਾ ਲਿਆ ਸੀ ਮੈਂ ਉੱਥੇ ਜੇ ਕਿਤੇ ਗਏ ਹੋਏ ਸੀ। ਤੇ ਉੱਥੇ ਫੇਰ ਬਾਅਦ 'ਚ। ਤੇ ਹੁੰਦੀਆਂ ਹੀ ਐਵੇਂ ਇਕੱਲੀਆਂ ਚੀਜ਼ਾਂ ਤੇ ਹੁੰਦੀਆਂ ਹੀ ਨੇ ਹੈ। ਉਹ ਦੋ ਦਿਨ ਖਾ ਲਈਆਂ ਫੇਰ ਇੱਕ ਤੋਂ ਪੰਦਰਾਂ ਦਿਨ ਮੈਂ ਬਿਮਾਰ ਹੋ ਗਈ? ਦੁਆਰਾ ਮੁਰਜਦ ਹੋ ਗਿਆ। ਬੜਾ ਬਿਮਾਰ ਹੋ ਗਿਆ? ਹੂੰ।
ਬਾਹਰ ਦਾ ਮਤਲਬ। ਸਵਾਦ ਵੀ ਹੁੰਦਾ ਹੈ?
ਬਿਮਾਰ ਵੀ ਹੁੰਦਾ ਹਾਂ ਸਹੀ ਗੱਲ ਜਿੰਨਾ। ਤੇ ਸਵਾਦ ਚੜਦਾ ਉਹਨਾ ਸਰੀਰ ਵੀ ਖ਼ਰਾਬ ਹੁੰਦਾ ਹੈ।
ਪਰ ਉਹੀ ਪੈਸੇ ਬਿਮਾਰੀਆਂ ਤੇ ਲਵਾਓ? ਘਰ ਵਾਲੇ ਗੱਲ ਉਹ ਬੋਲਦੇ ਨੇ ਫੇਰ? ਖਾਉ ਹੋਰ ਫਾਸਟ?
ਹੋਰ ਖਾਓ ਕਹਿੰਦੇ ਆ ਹੋਰ ਖਾ ਲੋ ਬਾਅਦ ਵਿੱਚ ਫੂਡ।
ਹਾਂ। ਰੋਟੀਆਂ ਤੇ ਖਾਂਦੀ ਨੀ ਹੁੰਦੀ ਤੁਸੀਂ?
ਹਾਂ। ਪਹਿਲੇ ਵੀ ਉਹ ਘੱਟ ਖਾਂਦੇ ਰਹੇ ਹੈ ਉਹ ਨਾ ਮੇਰੀ ਸੱਸ। ਸਮਾਂ। ਉਹ ਜ਼ਿਆਦਾਤਰ ਘਰ ਦੀ ਚੀਜ਼ ਹੀ ਬਣਾਉਂਦੀ ਹੈ
ਠੀਕ ਹੈ
ਹਾਂ ਘਰ ਹੀ ਬਣਾ ਕੇ ਦੇਣਗੇ ਬਰਗਰ ਖਾਣਾ ਘਰ ਬਣਾ ਕੇ ਦੇਣਗੇ ਨੂਡਲਸ ਖਾਣੇ ਘਰ ਬਣਾ ਕੇ ਦੇਣਗੇ ਅਗਰ ਤੁਸੀਂ ਲੋਕ ਪਾਣੀ ਹੈ ਈਵਨ ਕਿ ਗੰਨੇ ਦਾ ਰਸ ਵੀ ਨਾ ਬਿਨਾਂ ਗੰਨੇ ਤੋਂ ਸੇਮ ਗੰਨੇ ਦਾ ਰਸ ਕੱਢ ਕੇ ਦੇਣਗੇ
ਅੱਛਾ ਉਹ ਪੁਦੀਨਾ ਵਗੈਰਾ ਪਾਕੇ ਚਿੰਨੀ ਗੁੜ ਹੈਨਾ ਮੈਂ ਵੀਡੀਓ ਵੇਖੀ ਸੀ
ਹਾਂ ਉਹ ਬਣਾ ਦੇ ਵਿੱਚ ਚੰਗੇ ਪੈਸੇ ਵਾਲਿਆਂ ਸੋਚ ਬੜਾ ਸ ਸਵਾਦ
ਮੈਂ ਵੀਡੀਓ ਵੇਖੀਂ ਸੀ
ਪਰ ਮੈਂ ਇੱਕ ਵਾਰੀ ਵੀੇਡੀਓ ਦੇਖ ਨਾ ਆਈਸ ਕ੍ਰੀਮ ਬਣਾਾਈ ਜਮਾਂ ਚਜ ਦੀ ਨੀ ਬਣੀ
ਹੰ ਹੰ ਓਵਾਲੀ ਰਸ ਆਲੀ
ਤੋਲੀ
ਦੂਧ ਹੰ ਦੂਧ ਵਿੱਚ ਰਸ ਦੂਧ ਵਿੱਚ ਵਿੱਚ ਰਸ ਪਾ ਕੇ ਉਹਨੂੰ ਮਿੱਠਾ ਪਾ ਕੇ ਫਰਿਜ ਵਿੱਚ ਰੱਖ ਦੋ
ਹਾਂ ਉਹ ਤੇ ਬਿਲਕੁਲ ਆਕੜ ਗਈ ਤੇ ਟੁਟ ਟੁਟੇ ਹੀ ਨਾ ਬੜੀ ਬੇਕਾਰ ਬਣੀ ਆ ਪਰ ਸਵਾਦ ਬੜੀ ਸੀ ਜਿਦ ਦਿਖਾਈ ਪਰ ਉਹ ਟੁੱਟ ਨਹੀਂ ਰਹੀ ਸੀ
ਬਸ ਠੀਕ ਏ
ਹਾਂ ਹੋਰ ਕੀ ਕੀ ਤੁਸੀਂ ਕੁਛ ਬਣਾਉਦੇ ਹੋ
ਹਾਂ ਮੈਂ ਇਡਲੀ ਬਣਾਈ ਸੀ
ਇਡਲੀ ਬਣਾਈ ਸੀ ਹਾਂ ਸਾਡੇ ਵੀ ਇਡਲੀ ਬਣਦੀਂ ਏ ਹਾਂ ਢੋਕਲਾ ਮੇਰੀ ਮੰਮੀ ਨੇ ਵੀ ਬਣਾਇਆ ਮੈਂ ਕੁਛ ਨੀ ਬਣਾਯਾ ਮੈਂ ਘਟ ਚੀਜ਼ਾਂ ਬ ਮੈਂ ਦਾਲਾਂ ਦੁ ਸਬਜ਼ੀਆਂ ਬਣਾ ਦਿੰਦੀ ਆ ਐ ਵੀਡੀਓ ਵੇਖ ਮੈਂ ਕੁਛ ਨੀ ਬਣਾਦੀ
ਮੈਂ ਵੀਡੀਓ ਵੇਖ ਵੇਖ ਕੇ ਬਣਾਨੀ ਹਾਂ
ਹਾਂ
ਸਨੈਕਸ ਬਣਾਏ ਸੀ ਇੱਕ ਦਿਨ
ਹਮ
ਸਵਾਦ ਬਣੇ ਸੀ
ਸਨੈਕਸ
ਮੈਕਸ ਮੋਲ ਸੀ ਅੱਛਾ ਉਹ ਜੀ ਮੁੰਡਾ ਜਾਂਦਾ ਹੈ ਨਾ ਸਕੂਲ ਤੇ ਫਿਰ ਮੈਂ ਬਣਾ ਕੇ ਜਿਹੜੀ ਏ ਫਰੈਂਚ ਫਰਾਈਜ਼ ਬਣਾ ਤੇ ਹੋਰ ਚੀਜ਼ਾਂ ਬਣਾਤੀਆਂ ਐਸੇ ਚੀਜ਼ਾਂ ਲੈ ਜਦੇ ਇਹੋ ਜਿਹੀਆਂ ਉਹ ਕੀ ਕਹਿੰਦੇ ਸਮਾਇਲੀਜ ਹੋ ਗਈਆਂ ਪਟੈਟੋ ਬਾਈਟਸ ਹੋ ਗਏ
ਰੋਟੀ ਕੋਈ ਨੀ ਖਾਂਦਾ
ਖਾਂਦਾ ਰੋਟੀ ਜਿਵੇਂ ਰੋਟੀ ਤੇ ਰੋਟੀ ਇਹਨੂੰ ਭਰਵੀ ਚਾਹੀਦੀ ਹੈ ਰੋਟੀ ਖਾਲੀ ਨੀ ਚਾਹੀਦੀ ਸਬਜ਼ੀ ਨਾਲ ਐ ਤਾਂ ਪਨੀਰ ਦਾ ਆਲੂ ਦਾ ਗੋਭੀ ਦਾ ਇਹ ਕੁਝ ਚਾਹੀਦੇ
ਅੱਛਾ
ਸਾਡੀ ਸਾਡੀ ਮੰਮੀਆਂ ਦਾ ਪਹਿਲੇ ਅਚਾਰ ਦੇਦੀ ਸੀ ਅਚਾਰ
ਹਾਂ ਅਚਾਰ ਨਾਲ‌ ਪਰੋਠੀ ਲੈ ਕੇ ਜਾਂਦੇ ਸੀ ਅਸੀਂ
ਸਹੀ ਗੱਲ ਏ ਹੋਰ
ਬਸ ਜੀ ਬੈਠੇ ਅਸੀਂ ਫਰੀ ਹੋ ਕੇ ਮੈਂ ਕਿਹਾ ਫੋਨ ਕਰਾਂ ਇਕ ਫੋਨ ਕਰ ਲਵਾ ਬੜੇ ਦਿਨ ਹੋਗੇ ਗੱਲ ਨੀ ਹੋਈ
ਹਾਂਜੀ
ਹੋਰ ਦੱਸੋ
ਬਸ ਵਧੀਆ ਹੁਣ ਮੰਡੇ ਧੋਵਾਂਗੀ
ਅੱਛਾ ਕੱਪੜੇ ਧੋਂਲੇ ਹੋਗੇ ਕੱਪੜੇ
ਨਹੀਂ ਧੋ ਰਹੀਆਂ ਇਹ ਮਸ਼ੀਨ ਚਲਾ ਕੇ ਨਾ ਨਾਲ ਹੀ ਵੰਡ ਵਾਗੀ
ਮਸ਼ੀਨ ਕਿਹੜੀ ਤੁਹਾਡੀ ਅਟੋਮੈਟਿਕ ਵਾਲੀ ਏ ਕਿ ਉਹ ਦੂਸਰੀ ਡਰੇਰ ਵਾਲੀ ਅੱਛਾ ਦੂਸਰੀ ਵਾਲੀ ਵੈਸੇ ਇਹ ਮਸ਼ੀਨ ਧੋਈ ਜਾਂਦੀ ਆਟੋਮੈਟਿਕ ਵਾਲੀ ਵੀ ਇੱਕੋ ਵਾਰੀ ਸਾਰਾ ਸਮਾਨ ਪਾਓ ਤੇ ਉਹਦੇ ਚ ਫੇਰ ਕੰਮ ਵਾਲੇ ਕੱਪੜੇ ਵੀ ਹੁੰਦੇ ਨੇ ਫਿਰ ਬੰਦਾ ਦੁਖੀ ਹੋ ਜਾਂਦਾ
ਸਹੀ ਏ
ਕੱਪੜੇ ਵੱਖਰੇ ਧੋਵੋ ਉਹ ਕੱਪੜੇ ਵੱਖਰੇ ਧੋਵੋ
ਹੋਰ ਬੜਾ ਪ੍ਰੇਸ਼ਾਨ ਹੋ
ਮੇਰੀ ਬੂਆ ਨੇ ਲਿੱਤੀ ਸੀ ਖ਼ਰਾਬ ਹੋ ਗਈ
ਅੱਛਾ
ਦੋ ਪਤਾ ਪ ਪੰਜ ਸੌ ਰੁਪਏ ਪੰਜ ਸੌ ਰੁਪਏ ਮੰਗਦਾ ਪਿਆ ਸੀ ਕਬਾੜੀ ਆਲ
ਹਾਂ ਹਾਏ ਕਿਉਂ
ਖਰਾਬ ਹੋ ਗਈ ਸੀ
ਅੱਛਾ ਇਹਦੇ ਪਾਟਸ ਵੀ ਨਹੀਂ ਮਿਲਦੇ ਇਹ ਦੇ ਪਾਟ ਚੜ ਮੈਂਗ ਵਦੇ ਹਾਂ ਪਾਕ ਬੜ ਮੰ ਮਿਲਦਾ
ਤਬੜੀ ਆਦਾ ਕਹਿੰਦਾ ਪੰਜ ਸੌ ਰੁਪਏ ਪੰਜ ਸੌ ਰੁਪਏ ਲਵਾਂਗਾ
ਉਹ ਕਬਾੜ ਹੋਗੀ ਨਾ ਕਿਸਮ ਦੀ ਆਹੀ ਹੋਆ ਕਿਉਂਕਿ ਇਹਦੇ ਪਾਠ ਮਿਲਣੇ ਵੀ
ਹਾਂ ਮਿਲਦੇ ਨੇ ਪਰ ਮਹਿੰਗੇ ਪਰ ਮਹਿੰਗੇ ਮਿਲਦੇ ਨੇ ਫਿਰ ਨਹੀਂ ਲਿੱਤੀ ਮਸ਼ੀਨ ਆਟੋਮੈਟਿਕ ਹੀ ਲਿੱਤੀ
ਅੱਛਾ ਫਿਰ ਉਹਨਾਂ ਨੇ ਦੁਬਾਰਾ ਫਿਰ ਆਟੋਮੈਟਿਕ ਲਤੀ
ਹਾਂਜੀ
ਅੱਛਾ ਮ ਤੇ ਯਾਰ ਬੜੀ ਸਹੀਲ ਦੀਡ ਯਾਰ ਬੜਲੀ ਇੱਕ ਪਾਸੇ ਧ ਇੱਕ ਪਾਸੇ ਦਾਰੀ ਕਰੋ ਸ ਬੰਦਾ ਆਪਣੇ ਹਾਂ ਆਪਣੇ ਮਰਜ਼ੀ ਜਿਹਦਾ ਕੱਪੜੇ ਤੇ ਧੋ ਲੈਂਦੇ ਨੇ ਇਹ ਤੇ ਫੇਰ ਕੀ ਕਹਿੰਦੇ ਉਹਦੇ ਚ ਤੇ ਇੱਕੋ ਵਾਰੀ ਪਹਿ ਨਵੇਂ ਪਾਓ ਤੇ ਸਿਰਫ ਕੱਢੋ ਫੇਰ ਪੁਰਾਣੇ ਮੈਲੇ ਲੇ ਪਾਓ ਫੇਰ ਸਿਰਫ ਕੱਢੋ। ਫਰ ਅਗਰ ਜੇ ਛੋਟ ਉਹ ਧੋਣੇ ਨੂੰ ਪਾੋਉਣੇ ਪਾਉਣੇ ਬੰਦਾ ਡ ਧਦਾ ਫਾਇਦ ਧੋਦਾ ਹੈ ਤੇ ਕੀ ਕਹਿੰਦੇ ਉਹਦੇ ਚ ਤੇ ਫਿਰ ਖਰਚ ਰੱਖ ਪਾ
ਅਲੱਗ ਪਣੀ ਤੇ ਅਲੱਗ ਸ
ਸਰਫ ਹਾਂ ਬੜਾ ਉਹ ਨਾਲਦੇ ਚ ਸਰਫ ਤੇ ਦੂਸਰਾ ਚੱਲਦਾ ਹੀਨੂੰ ਪਾਊਡਰ ਵੱਲ
ਉਹ ਨਹੀਂ ਚੱਲਦਾ। ਹਾਂ ਲਿਕਡ ਚਾਚੀ ਪਾਉਦੀ ਆ। ਸਫ ਐਕਸ
ਨਹੀਂ-ਨਹੀਂ ਬਿਲਕੁਲ ਤਾਂਣੀ ਤੇ ਉਹਨਾ ਦੀ ਖਰਾਬ ਹੋ ਜਾਂਦੀ
ਰੋਜ਼ੀ ਅਤੀ
ਭਾਬੀ ਦੱਸਦੀ ਹੈ ਨਾ ਮੈਨੂੰ ਅਜਿ ਖ਼ਰਾਬ ਹੋ ਗਿਆ ਅਜਿ ਇਹ ਖ਼ਰਾਬ ਹੋ ਗਿਆ ਅਜਿ ਮੇਰਾ ਬਟਨ ਖ਼ਰਾਬ ਹੋ ਗਿਆ ਹੈਲੋ
ਰੋਜ਼ੀ ਰਾਸੀ ਪੰਜਜੀ ਸਰ
ਉਹੀ ਤੇ ਕਹਿ ਰ ਆ ਨਾ ਕਈ ਵਾਰ ਫਿਰ ਤਾਂ ਹੀ ਕਹਿੰਦੀ ਗਜੈ ਮੇਰੀ ਚੀਜ਼ ਖਰਾਬ ਹੋ ਗਈ ਆਜੈ ਖਰਾਬ ਹੋ ਗਿਆ ਹੋਰ
ਬਤ ਵਧੀਆ
ਇ ਚ ਪੈਂਦਾ ਵੀ ਲਖ ਕੋਏਡੀਆਂ।
ਹਿਲੋ। ਅਸੀਂ ਤੇ ਐ ਈ ਯੂਸ ਕਰਨੇ ਆਂ।
ਸਹੀ ਹੈ ਸਾਡੇ ਅਸਤੇ, ਆ ਵਧੀਐ।
ਚਲੋ ਮੈਂ ਧੋ ਲੈਂਣੁ ਆਂ।
ਹਾਂ ਧੋਵੋ ਤੁਸੀਂ ਕਪੜੇ ਆ ਸੁਣਾਈ ਦੇ ਰਿਹਾ